ਹੈਲੋ?
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਦੀਦੀ।
ਹਾਂਜੀ ਸਤਿ ਸ਼੍ਰੀ ਅਕਾਲ ਦੀਦੀ।
ਕਿਵੇਂ ਹੋ ਜੀ?
ਜੀ ਤੁਸੀਂ ਸੁਣਾਓ, ਕੀ ਕਰੀ ਜਾਂਦੀ
ਹਾਂਜੀ ਵਧੀਆ ਹੈ ਜੀ, ਕੁੱਝ ਨੀ ਬਸ ਫ਼ਰੀ ਹੋ ਕੇ ਬੈਠੇ ਸੀ ਜੀ ਹੁਣ।
ਹਾਂਜੀ।
ਤੁਸੀਂ ਕੀ ਕਰਦੇ ਓ ਜੀ?
ਹਾਂਜੀ। ਅਸੀਂ ਖਾਲੀ ਜੀ, ਤੁਸੀਂ ਖਾਲੀ ਜੀ, ਫ੍ਰੀ ਹੋ ਗਏ?
ਹਾਂਜੀ ਅਸੀਂ ਵੀ ਖਾ ਲੀ, ਹਾਂਜੀ ਅਸੀਂ ਵੀ ਖਾ ਲਈ, ਰੋਟੀ-ਰੁਟੀ ਖਾ ਲੀ।
ਹਾਂਜੀ, ਚਲੋ ਵਧੀਆ ਜੀ, ਹੋਰ ਕੀ ਬਣਾਇਆ ਸੀ ਜੀ ਅੱਜ।
ਹਾਂਜੀ ਅਸੀਂ
ਕੀ ਕੁੱਝ ਬਣਾਇਆ ਸੀ ਜੀ?
ਮੈਂ ਨਾ ਅੱਜ ਦਾਲ ਬਣਾਈ ਸੀ, ਦਾਲ ਬਣਾਈ ਸੀ।
ਅੱਛਾ ਜੀ, ਹੋਰ ਪਰਿਵਾਰ ਚ ਵਧੀਆ ਸਾਰੇ।
ਹਾਂਜੀ ਸਾਰੇ ਵਧੀਆ, ਤਸੀ ਸੁਣਾਓ
ਹਾਂਜੀ ਅੱਜ ਕੱਲ ਤਾਂ ਨਾ ਮਹਿੰਗਾਈ ਬਹੁਤ ਵਧੀ ਪਈ ਐ ਨਾ।
ਹਾਂਜੀ।
ਮਹਿੰਗਾਈ ਬਹੁਤ ਵਧੀ ਪਈ ਐ ਨਾ ਅੱਜ ਕੱਲ ਤਾਂ
ਬਹੁਤ ਜ਼ਿਆਦੀ। ਹੋਰ ਅੱਜ ਕੱਲ ਹਰ ਇੱਕ ਚੀਜ਼ ਦੇ ਵਿੱਚ ਮਹਿੰਗਾਈ ਹੋਈ ਪਈ ਆ।
ਹਾਂਜੀ ਬਹੁਤ ਮਹਿੰਗਾਈ ਹੋਈ ਪਈ ਐ ਜੀ। ਅੱਜ ਕੱਲ ਤਾਂ ਹੁਣ ਕਹਿ ਦਈਏ ਘਰ ਚ ਜੇ ਦੋ ਜੀ ਜਾਂ ਚਾਰ ਜੀ ਹੈਗੇ ਆ ਸਾਰਿਆਂ ਕੋਲ ਤਾਂ ਫ ਫੋਨ ਹੈਗਾ ਮਹੀਨੇ ਵਾਲੇ ਦਿਨ ਫੋਨ ਦਾ ਰੀਚਾਰਜ ਹੁੰਦਾ ਐ, ਉਹ ਵੀ ਬਹੁਤ ਮਹਿੰਗਾ ਹੋ ਗਿਆ।
ਬਹੁਤ ਮਹਿੰਗਾ ਇੱਕ ਮੰਥ ਦਾ ਕਰਵਾਈਏ ਅ ਸਾਢੇ ਤਿੰਨ ਸੌ ਚਾਰ ਸੌ ਰੁਪਏ ਦਾ ਰਿਚਾਰਜ
ਹਾਂਜੀ-ਹਾਂਜੀ। ਹੁਣ ਤਾਂ ਸਾਰੀ ਚੀਜ਼ ਮਹਿੰਗੀ ਹੋਗੀ, ਪੈਟਰੋਲ ਡੀਜ਼ਲ ਵੀ ਮਹਿੰਗੇ।
ਪੈਟਰੋਲ ਡੀਜ਼ਲ ਕੋਈ ਘਰ ਦਾ ਸਮਾਨ ਹਰ ਇੱਕ ਚੀਜ਼ ਚ ਮਹਿੰਗਾਈ ਹੋਈ ਪਈ ਐ।
ਹਾਂਜੀ ਸਾਰੀ ਚੀਜ਼ਾਂ ਦੀ ਮਹਿੰਗਾਈ ਹੋਈ ਪਈ ਹੈ ਜੀ।
ਬਿਲਕੁਲ, ਹੋਰ ਗਰਮੀ ਬਹੁਤ ਦੇਖੋ ਹੋਈ ਪਈ ਨਾ ਹਾਂ।
ਤੇਵੀ ਓਵੀ।
ਸਾਡੇ ਵੰਨੀ ਤਾਂ ਬਾਰਿਸ਼ ਬੁਰਿਸ਼ ਵੀ ਨੀਂ ਆਈ, ਗਰਮੀ ਤਾਂ ਬਹੁਤ ਧੋਈ ਪਈ ਐ ਜੀ, ਕੀ ਕਰੀਏ।
ਅੱਜ, ਅੱਜ ਸਾਡੇ ਨਾ ਬਾਰਿਸ਼ ਹੋਈ ਸੀ, ਸਗੋਂ ਪੰਜ ਦਸ ਮਿੰਟ ਹੀ ਹੋਈ ਆ ਜਿਆਦਾ ਨੀ ਹੋਈ। ਤੇ ਉਹਦੇ ਨਾਲ ਸਗੋਂ ਜਿਆਦਾ ਹਿਊਮਸ ਹੋ ਗਈ ਗਰਮੀ ਹੋ ਗਈ ਉਹਦੇ ਨਾਲ, ਬਹੁਤ ਜਿਆਦਾ ਘੁਟਨ ਜੀ ਲੱਗਾ ਪਿਆ ਸਗੋਂ ਈ। ਹਾਂਜੀ ਜਿੰਨੀ ਵਾਰ ਨਾਈ ਤਾਂ ਓਨਾ ਈ ਸਗੋਂ ਜ਼ਿਆਦਾ ਗਰਮੀ ਲੱਗਦੀ ਮੈਂ ਸਗੋਂ ਤਿੰਨ ਵਰਾਂ ਨਹਾ ਲਿਆ ਫੇਰ ਵੀ ਉਹੀ ਹਾਲ ਐ। ਹਾਂਜੀ, ਕਿਚਨ ਚ ਜਾਾਹੀਦਾ ਰੋਟੀ ਬਣਾਣ
ਸਾਰੇ ਈ ਚੀਜ਼ਾਂ
ਬਿਲ ਸਕੂਲ ਹਾਂਜੀ, ਕਿਚਨ ਚ ਚਾਹੀਦਾ ਰੋਟੀ ਬਣਾਣ ਫੇਰ ਉਹੀ ਹਾਲ ਹਾਂਜੀ।
ਜੀ।
ਹੋਰ ਤੁਸੀਂ ਖਾਲੀ ਰੋਟੀ-ਪਾਣੀ?
ਹਾਂਜੀ ਰੋਟੀ-ਪਾਣੀ ਖਾ ਲਿਆ ਜੀ। ਬਸ ਫ੍ਰੀ ਹੈਗੇ ਸੀ ਜੀ ਹੁਣ ਮੈਂ ਕਿਹਾ ਚੱਲ ਕੋਈ ਗੱਲ ਈ ਕਰ ਲਈਏ।
ਦੀਦੀ ਤੁਹਾਡੀ ਪੇਮੈਂਟ ਨੂੰ
ਅਸੀ ਵੀ ਸੋਚਿਆ ਸੀ, ਮੈਂ ਵੀ ਹਾਂਜੀ ਮੈਂ ਕਹਿ ਰੀ ਸੀ ਕਿ ਮੈਂ ਵੀ ਤੁਹਾਨੂੰ ਫ੍ਰੀ ਹੋਗੀ ਰੋਟੀ ਰਾਟੀ ਬਣਾ ਲਈ ਸੀ ਰੋਟੀ ਖਾ ਲਈ ਸੀ, ਮੈ ਵੀ ਰੋਟੀ ਰੋਟੀ ਬਣਾ ਲਈ ਰੋਟੀ ਖਾ ਲਈ ਸੀ ਫਿਰ ਮੈਂ ਇਹ ਵੀ ਸੋਚਿਆ ਕਿ ਚਲੋ ਮੈਂ ਵੀ ਕੋਲ ਕਰ ਲਾ ਕੰਮ ਕਰ ਨੀ ਆ।
ਹਾਂਜੀ, ਚਲੋ ਵਧੀਆ ਜੀ ਮੈਂ ਤਾਂ ਆਪ ਹੁਣ ਫ੍ਰੀ ਹੋ ਕੇ ਤੇ ਮੇਰੇ ਫਰੈਂਡ ਨਾਲ ਗੱਲਾਂ ਕਰਦੀ ਸੀ ਤੇ ਬਸ ਮੈਂ ਕਿਹਾ ਚੱਲ ਮੈਂ ਪਹਿਲਾਂ ਤੁਹਾਨੂੰ ਮੈਸੇਜ ਕੀਤਾ ਫੇਰ ਮੈਂ ਕਿਹਾ ਚੱਲ ਰਿਪਲਾਈ ਹੁਣਾ ਆ ਮੈਂ ਕਿਹਾ ਚੱਲ ਠੀਕ ਆ ਹੁਣ ਮੈਂ ਦੀਦੀ ਨਾਲ ਗੱਲ ਕਰਦੀ ਆ।
ਬ ਜਲਦੀ ਖਤਮ ਹੋ ਗਿਆ ਸੀ
ਹੋਰ ਜੀ ਤੁਹਾਡੇ ਡੈਡੀ ਹਾਂਜੀ ਹੋਰ ਘਰੇ ਕਿ ਕਿੰਨ ਤੁਸੀਂ ਸਟੱਡੀ ਕਰਦੇ ਔ ਕੇ?
ਸਟੇਡੀ ਮੈਂ ਕਰਲੀ ਹਗੀ ਆ, ਸਟੇਡੀ ਮੈਂ ਕਰਦੀ ਨੀ ਆ
ਅੱਛਾ ਜੀ
ਹਾਂ ਸਟਡੀ ਮੈਂ ਕਰ ਚੁੱਕੀ ਮੈਂ ਕਲਾਸਿਸ ਕੀਤੀ ਹੋਈ ਆ ਹੁਣ ਮੈਂ ਹਾਊਸ ਵਾਈਫ਼ ਆ ਮੈਂ ਪਹਿਲਾਂ ਤੁਸੀ ਸਟੱਡੀ ਕਰਦੀ ਸੀ ਨਾ ਪਲੱਸ ਚ ਉਦੋਂ ਮੇਰੀ ਬਾਅਦ ਵਿੱਚ ਮੇਰੇ ਘਰਦਿਆਂ ਨੇ ਮੈਰਿਜ ਮਤਲਬ ਕਿ ਰੱਖਦੀ ਵਿਆਹ ਰੱਖਤਾ ਫੇਰ ਉਸ ਤੋਂ ਬਾਅਦ ਮੈਂ ਕੋਈ ਸਟੱਡੀ ਕੀਤੀ ਨੀ ਗੀ ਫੇਰ ਮੈਂ ਕੋਈ ਕੋਲਜ ਨੀ ਜਾਇਆ ਗਿਆ, ਜਿਹਦੇ ਕਰਕੇ ਮੇਰੀ ਸਟੱਡੀ ਜਿਹੜੀ ਰੁਕ ਗਈ ਤੇ ਫੇਰ ਮੈਂ ਦਾ ਵਿਆਹ ਹੋ ਗਿਆ ਹਾਂਜੀ ਹਾਂਜੀ, ਮੇਰੀ ਇੱਕ ਬੇਟੀ ਛੋਟੀ
ਅੱਛਾ ਜੀ
ਹਾਂਜੀ ਉਹ ਵੀ ਸੋਚਦੀ ਪਈ ਸੀ ਅੰਦਰ ਤੇ ਮੈਂ ਕਿਹਾ ਬਾਰ ਜਾ ਕੇ ਓਨੀ ਦੇਰ ਵਾਸਤੇ ਕੰਮ ਕਰਨਾ
ਹਾਂਜੀ
ਤੁਸੀਂ ਸੁਣਾਓ ਸਾਰੇ ਠੀਕ ਠਾਕ? ਹਾਂਜੀ ਹਾਂਜੀ ਬਿਲਕੁਲ ਵੈਸੇ ਗਰਮੀ ਨਾਲੋਂ ਸਿਆਲ ਸਹੀ ਰਹਿੰਦਾ ਹੁਣ ਦੇਖੋ ਚਲੋ ਹੁਣ ਲਾਈਟ ਆਦੀ ਲਾਈਟ ਦਾ ਕੋਈ ਪਤਾ ਨੀ ਹੁੰਦਾ ਕਿਹੜੇ ਕਿਹੜੇ ਟਾਈਮ ਉਹਨਾਂ ਨੇ ਲ ਲਾਈਟ ਭੇਜ ਦੇਨੀ ਆ ਫੇਰ ਬੜਾ ਬੁਰਾ ਹਾਲ ਹੋਣਾ ਵਾ ਗਰਮੀ ਨਾਲ।
ਬੋਤ ਬੁਰਾ ਹੁੰਦਾ ਐ ਜੀ।
ਹਾਂਜੀ। ਹਾਲ ਦੇ ਵਿੱਚੋਂ ਏ ਹੁੰਦਾ ਵਾ ਕਿ ਲਾਈਟ ਚੱਲ ਵੀ ਜਾਏ, ਭਾਵੇਂ ਰਾਤ ਨੂੰ ਚੱਲ ਜੇ, ਭਾਵੇਂ ਦਿਨ ਚੱਲ ਜੇ ਦੋ ਦਿਨ ਭਾਵੇਂ ਨਾ ਵੀ ਆਵੇ ਕੋਈ ਫ਼ਰਕ ਨੀ ਪੈਂਦਾ ਲਾਈਟ ਬਿਨਾ।
ਹਾਂਜੀ ਗਰਮੀ 'ਚ ਤਾਂ ਇੱਕ ਮਿੰਟ ਚਲੀ ਜਾਵੇ ਨਾ ਤਾਂ ਜਾਨ ਨਿਕਲਦੀ ਹੈਗੀ ਐ, ਪੱਖੇਆਂ ਦੀ ਹੁਨ ਤਾਂ ਇਹ ਜੇ ਟਾਈਮ ਤੇ ਪੱਖੇਆਂ ਦੀ ਹਵਾ ਵੀ ਨੀ ਲੱਗਦੀ।
ਹਾਂਜੀ ਚੱਲੋ ਤੁਆਡੇ ਘਰ ਏਸੀ ਤੇ ਨੀ ਲੱਗਾ ਆ ਜਿੰਨਾ ਕ ਜਿੱਦਾਂ ਅੱਜ-ਕੱਲ ਤੁਆਨੂੰ ਪਤਾ ਹਰ ਇੱਕ ਘਰ ਦੇ ਵਿੱਚ ਏ ਸੀ ਲੱਗਾ ਹੋਏਆ ਵਾ। ਤੇ ਆਰ ਇੱਕ ਗੱਡੀ, ਗੱਡੀ ਇਨਾਂ ਕੋਲ ਗੱਡੀਆਂ, ਗੱਡੀਆਂ ਦੇ ਵਿੱਚ ਏ ਸੀ ਲੱਗੇ ਹੋਏ, ਦੁਕਾਨਾਂ ਤੇ ਏ ਸੀ ਲੱਗੇ ਹੋਏ ਆ। ਇਨਾਂ ਚੀਜ਼ਾਂ ਕਰਕੇ ਗਰਮੀ ਬੋਤ ਜ਼ਿਆਦੇ ਹੋਈ
ਬੋਤ ਜਾਦਾ, ਹਾਂਜੀ ਬੋਤ ਜਾਦਾ ਤੇ ਜੇੜੇ ਏ ਸੀ ਤੋਂ ਬਾਰ ਨਿਕਲਦੇ ਵੀ ਹੈ ਤੇ ਲੈਟ ਨਾ ਹੋਵੇ ਤੇ ਓਨਾਂ ਦੇ ਪੱਖੇਆਂ ਥੱਲੇ ਰੈਣਾ ਹੀ ਬੋਤ ਔਖਾ ਐ।
ਹਾਂਜੀ ਐ ਕੀ ਹੈਗਾ ਤੇ ਚੱਲੋ ਚੰਗਾ ਲੱਗਦਾ ਏਸੀ ਥੱਲੇ ਰੈਣਾ। ਪਰ ਏਸੀ ਨਾ, ਏਸੀ ਥੱਲੇ ਰੈਨ ਨਾਲ ਨਾ ਕਈ ਬਿਮਾਰੀਆਂ ਲੱਗਦੀਆਂ ਵਾ।
ਹਾਂਜੀ।
ਹਾਂਜੀ। ਓ ਸਾਨੂੰ ਪਸੀਨਾ ਤੇ ਆਂਦਾ, ਸਾਨੂੰ ਪਸੀਨਾ ਚੰਗਾ ਤਾਂ ਨੀ ਲੱਗਦਾ ਜਦੋਂ ਗਰਮੀ ਦੇ ਵਿੱਚ ਆਂਦਾ। ਪਰ ਪਸੀਨਾ ਆਨ ਨਾ ਕਈ ਬਿਮਾਰੀਆਂ ਦੂਰ ਵੀ ਹੁੰਦੀਆਂ ਵਾ। ਪਸੀਨਾ ਸਾਡੇ ਸਰੀਰ ਲਈ ਬੋਤ ਵਧੀਆ ਹੁੰਦਾ।
ਪਸੀਨਾ ਸਈ ਗੱਲ ਐ ਜੀ ਹੁਨ ਪਸੀਨਾ ਨਿਕਲਦਾ ਤੇ ਕਿੰਨੇ ਸ਼ਟਾਕ ਵੀ ਨੀ ਬੰਦ ਹੁੰਦੀ ਆ ਜੇੜੇ ਬਿਮਾਰੀਆਂ ਤਾਂ ਆਪਾਂ ਨੂੰ ਸ਼ਿਕਾਰ ਹੋਨ ਤੋਂ ਬਚਦੇ ਹੈਗੇ‌ ਆਂ, ਕਿੰਨੀ ਬਿਮਾਰੀਆਂ ਨੇ ਗੰਦਾ ਪਾਣੀ ਨਿਕ ਦਾ ਹੈਗਾ ਸਰੀਰ ਚੋਂ।
ਹਾਂਜੀ ਅਸੀਂ ਤੁਸੀਂ ਹਰਮੰਦਰ ਸਾਬ, ਸ਼ਹੀਦਾਂ ਸਾਬ ਆਏ ਕਦੀ?
ਹਾਂਜੀ ਹਰਮੰਦਰ ਸਾਹੇਬ ਆਏ ਆਂ ਜੀ।
ਆਏ ਮੱਥਾ ਟੇਕਨ?
ਹਾਂਜੀ ਹਰਮੰਦਰ ਸਾਹੇਬ ਤਾਂ ਆਏ ਸੀ।
ਓ ਜਲਿਆਂ ਵਾਲੇ ਬਾਗ ਦੇ ਵਿੱਚ ਗਏ ਜੇ?
ਹਾਂਜੀ।
ਹਾਂਜੀ ਵਧੀਆ ਲੱਗਦਾ ਨਾ ਓਥੇ ਜਾਕੇ ਕਿਨਾ ਵਧੀਆ ਉੱਥੇ ਜਿਵੇਂ ਓ ਜੇੜਾ ਮਤਲਬ ਕਿ ਹਾਦਸਾ ਹੋਏਆ ਹੀ ਚੁਰਾਸੀ ਦੇ ਵਿੱਚ। ਜੇੜਾ ਕਿ ਜਨਰਲ ਡਾਇਰ ਕੀਤਾ ਹੋਏਆ ਸੀ। ਹਾਂਜੀ ਓ ਬੜਾ ਭਿਆਨਕ ਕੀਤ ਤਾਂਕਿ ਉਨਾਂ ਨੇ ਕਈ ਲੋਕਾਂ ਦੀ ਵੇਲੋਂ ਮੌਤ ਹੋ ਗੀ ਸੀ।
ਹਾਂਜੀ ਕਈ ਖੂਹ 'ਚ ਡਿੱਗ ਕੇ ਉ ਮਰ ਗਏ ਵਿਚਾਰੇ, ਕਈਆਂ ਦੀ ਗੋਲੀਆਂ ਨਾਲ ਹੋ ਗਈ।
ਗੋਲੀਆਂ ਨਾਲ, ਗੋਲੀਆਂ ਦੇ ਨਾਲ ਭੁਨ ਦਿੱਤਾ ਗਯਾ ਸੀ। ਬੋਹਤ ਭਿਆਨਕ ਹਾਦਸਾ ਹੋਏਆ ਸੀ ਓ ਵਾਲਾ ਹਾਦ
ਹਾਂਜੀ ਬੋਤ ਭਿਆਨਕ ਜੀ।
ਤੇ ਓ ਅੱਜ ਵੀ ਓਨਾਂ ਈ ਦੀਵਾਰਾਂ ਤੇ ਮਤਲਬ ਕਿ ਨਿਸ਼ਾਨ ਬਣੇ ਹੋਏ ਗੋਲੀਆਂ ਦੇ।
ਹਾਂਜੀ, ਹਾਂਜੀ ਬਣਿਆ ਹੋਇਆ ਸਾਰਾ ਕੁੱਝ ਉੱਥੇ ਬਈ ਫੋਟੋਆਂ ਲਾਈਆਂ ਹੋਈਆਂ ਵੇਖਕੇ ਹੀ ਐਵੇਂ ਬਈ‌ ਰੂਹ ਜੀ ਕੰਬਦੀ ਹੈਗੀ ਏ, ਉਹਨਾਂ'ਚ ਤਾ ਬੀਤੀ ਹੈਗੀ ਆ ਉਹ। ਹਣਾ। ਕਿੰਨਾ, ਬਈ ਦਰਦਨਾਕ ਜਿਵੇਂ ਹਾਦਸਾ ਸੀ।
ਹੈਲੋ
ਹਾਂਜੀ, ਹਾਂਜੀ ਹੋਰ ਤੁਸੀਂ ਸੁਣਾਓ?
ਹਾਂਜੀ, ਬਸ ਵਧੀਆ ਏ ਜੀ।
ਹਾਂਜੀ, ਹੋਰ ਸਾਰੇ ਠੀਕ-ਠਾਕ ਪਰਿਵਾਰ ਦੇ ਵਿੱਚ?
ਹਾਂਜੀ, ਪਰਿਵਾਰ'ਚ ਸਾਰੇ ਠੀਕ ਐ ਜੀ ਤੁਸੀਂ ਕਿੰਨ, ਕਿੰਨੇ ਜਣੇ ਓ ਜੀ?
ਪਗ ਦੇ ਵਿਚ ਮੇਰੀ ਬੇਟੀ ਆ, ਮੇਰਾ ਹੱਸ ਮਹਿੰਦਾ ਮੈਂ ਆਵਾਂ, ਮੇਰੀ ਸੱਸ-ਸਹੁਰੇ ਤੇ ਜਿਦਾਂ ਮਤਲਬ ਫੈਮਲੀ ਸਾਡੀ ਵੱਡੀ ਆ, ਇੱਥੇ।
ਅੱਛਾ ਜੀ।
ਹਾਂਜੀ, ਉਹਨਾਂ ਦਾ ਸਗੋਂ ਰੋਟੀ-ਰੂਟੀ ਬਣਾਕੇ ਮੈਂ ਵਿਹਲੀ ਹੋਈ ਸੀ, ਫ਼੍ਰੀ ਹੋਈ ਸੀ।
ਅੱਛਾ ਜੀ। ਫੈਮਿਲੀ ਵੱਡੀ ਹੁੰਦੀ ਐ, ਫੇਰ ਟਾਇਮ ਵੀ ਲੱਗਦਾ ਹੈਗਾ। ਫੈਮਿਲੀ ਸੰਭਾਲਣੀ ਵੀ ਪੈਂਦੀ ਐ, ਸਾਰਾ ਖੁੱਦ ਈ ਕਰਨਾ ਪੈਂਦਾ।
ਆਣੀ ਪੈਂਦੀ ਫਿਰ ਤੁਹਾਨੂੰ ਗਾਂਹ ਗਰਮੀ ਦੇ ਵਿਚ ਜੀਅ ਨਹੀਂ ਕਰਦਾ। ਇਹ ਹੁੰਦਾ ਵਾ ਕੀ ਬਜ਼ਾਰੋਂ ਆਜੋ, ਤੇ ਅਸੀਂ ਖਾ ਲਈਏ। ਇਹ ਹੁੰਦਾ ਗਰਮੀਆਂ ਦੇ ਵਿਚ। ਗਰਮੀ ਦੇ ਵਿੱਚ ਤੇ ਵੈਸੇ ਕਿਚਨ'ਚ ਜਾਣ ਨੂੰ ਬਿਲਕੁਲ ਦਿਲ ਨੀ ਕਰਦਾ।
ਹੂੰ ਜਦੋ ਜ਼ਿਆਦਾ ਗਰਮੀ ਹੁੰਦੀ ਏ, ਇੱਕ ਤਾਂ ਇੰਨਾ ਉਹ ਸੇਕ ਹੁੰਦਾ ਹੈਗਾ ਗਰਮੀ ਦੇ ਵਿੱਚ।
ਹੋਇਆ ਹੀ ਜਿਹੜੀਆਂ, ਉਹ ਜਿਹੜੀਆਂ ਕੀ ਕਹਿੰਦੇ ਪਲੇਟਾਂ ਹੀ ਲੋਹੇ ਦੀਆਂ ਕਿੰਨੀਆਂ ਡਿੱਗ ਗਈਆ ਸੀ।
ਹਾਂਜੀ।
ਨਾ ਭੈਣਾ ਕੋਲ ਵੀ ਹਾਸ ਹੋਗੇ ਦੋ ਪਤਾ ਨੀ, ਇੱਕ ਜਾਣੇ ਦੀ ਉੱਥੇ ਮੌਤ ਵੀ ਹੋਗੀ, ਸ਼ਹੀਦਾ ਸਾਹਿਬ।
ਅੱਛਾ ਜੀ, ਕਿਵੇਂ ਜੀ?
ਨਾ ਉੱਥੇ ਨਾ ਲੈਂਟਰ ਪੈਣ ਦਿਆ ਸੀ, ਤੇ ਲੈਂਟਰ ਦੀ ਜਿਹੜੀ ਉਹਨਾਂ ਨੇ ਦੇ ਨਾ ਪਲੇਟਾਂ ਲੋਹੇ ਦੀਆਂ, ਉਹ ਸੰਗਤ ਆਈ ਹੋਈ ਸੀ, ਥੱਲੇ ਡਿਗ ਗਈ ਪਤਾ ਨੀ ਕਿਸ ਤਰ੍ਹਾਂ ਡਿੱਗਗੀ, ਤੇ ਉਹ ਉੱਥੇ ਨੀਚੇ ਦੋ ਕੇ ਸੰਗਤ ਦੋ-ਤਿੰਨ ਜਣੇ ਬੈਠੇ ਹੋਏ ਸੀ, ਉਹਨਾਂ ਦੇ ਉੱਪਰ ਜਾਕੇ ਡਿ ਤੇ ਫੇਰ ਉਹਨਾਂ ਦੀ, ਇਸ ਕਾਰਨ ਮੌਤ ਹੋਗੀ।
ਹਾਏ ਜੀ, ਕਿੰਨਾ ਮਾੜਾ ਹੋਇਆ ਵਿਚਾਰੇ ਤੋ। ਨਹੀਂ ਜੀ, ਮੈਂ ਨਹੀਂ ਪਤਾ ਜੇ।
ਹਰਿਮੰਦਿਰ ਸਾਹਿਬ ਦੇ ਨਾਲ ਈ ਐ, ਬਿਲਕੁਲ।
ਨਹੀਂ ਉੱਧਰ ਨਹੀਂ ਗਏ ਜੀ ਸੱਚੀ, ਓਧਰ ਨਹੀਂ ਗਏ।
ਹਰਿਮੰਦਰ ਸਾਹਿਬ ਨੀ ਆਏ?
ਹਰਿਮੰਦਰ ਸਾਹਿਬ ਆਏ ਆਂ ਜੀ।
ਹਾਂਜੀ ਉਹਦੇ ਨਾਲ ਈ ਆ, ਥੋੜੀ ਕ ਦੂਰੀ ਤੇ ਆ ਉਹ ਵਿੱਚੋ ਦੀ ਭਾਵੇ ਦਰਬਾ ਮਤਲਬ ਕਿ ਮਤਲਬ ਸਾਂ, ਦਰਬਾਰ ਸਾਹਿਬ ਦੇ ਨਾਲ ਵਿੱਚੋਂ ਦੀ ਰਸਤਾ ਨਿਕਲਦਾ ਵਾ, ਸ਼ਹੀਦਾਂ ਰਹਿਣ ਨੂੰ, ਹਾਂਜੀ। ਆਇਓ ਬਹੁਤ ਵਧੀਆ ਲੱਗਦਾ, ਉੱਥੇ ਮੱਥੇ ਟੇਕ ਤਾਂ, ਬਾਬਾ ਦੀਪ ਸਿੰਘ ਜੀ ਦਾ ਗ।